ਹਾਂਜੀ, ਸਤਿ ਸ੍ਰੀ ਅਕਾਲ ਜੀ!
ਸਤਿ ਸ੍ਰੀ ਅਕਾਲ ਜੀ, ਸ
ਹੋਰ ਬਸ ਵਧੀਆ, ਤੁਸ ਸੁਣਾਓ ਠੀਕ ਹੋ?
ਹਾਂਜੀ, ਠੀਕ ਆਂ ਅਸ
ਹੰ ਬੜੇ ਦਿਨ ਤੋਂ ਸੋਚਦੀ ਵੀ ਸੀ ਅੱਜ ਟੈਮ ਲੱਗਿਐ ਮੈਂ ਕੇਹਾ ਗੱਲ ਕਰਾਂ
ਅੱਛਾ! ਤੁਸੀਂ ਬਿਜ਼ੀ ਹੋਏ ਦੇ ਸੀ ਨਾ।
ਹਾਂਜੀ-ਹਾਂਜੀ ਬਸ ਬੱਚਿਆਂ ਦੀ ਛੁੱਟੀਆਂ ਨੇ ਟਾਈਮ ਈ ਨੀ ਲੱਗਦਾ ਗੱਲ ਕਰਨ ਦਾ ਫ਼ੋਨ ਈ ਬੱਚਿਆਂ ਕੋਲ ਹੁੰਦੈ।
ਹਾਂ ਏ ਤੇ ਹੈ
ਹੂੰ ਹੋਰ ਕੀ ਕਰਦੇ ਪਏ ਸੀ?
ਬਸ ਵਧੀਆ!
ਹੰ ਬ ਅੱਛਾ-ਅੱਛਾ! ਇਸ ਟਾਈਮ?
ਬਾਸ ਹੁਨ ਸਵੇਰੇ ਨਾਸ਼ਤੇ ਦੇ ਟਾਈਮ ਪੀਤੀ ਨੀ ਨਾ ਚਾ ਤੇ ਮੈਂ ਸੋਚਿਆ ਹੁਨ ਬਨਾਵਾਂ, ਦਿਲ ਕਰਦਾ ਪੇਆ।
ਹੂੰ, ਔਈਔ ਚਾਹ ਜਦ ਤੱਕ ਨਾ ਪੀਓ ਤਾਂ ਤੱਕ ਲੱਗਦਾ ਰਹਿੰਦੈ।
ਵੀ ਹੈ ਨਈਂ-ਨਈਂ, ਛੱਡ ਸਕਦੇ ਤੁਸੀਂ ਚਾ ਚੂ
ਔਈਔ ਮੈਂਨੂੰ ਵੀ ਕੈਂਦੇ ਰੇਂਦੇ ਆ ਚਾਹ ਛੋੜ ਪਰ ਮੈਂ ਕਿਹਾ ਨਹੀਂ ਛੱਡ ਜਾਂਦੀ ਜਦ ਤੱਕ ਨਾ ਪੀਓ ਸੇਰ ਭਾਰਾ ਭਾਰਾ ਰੇਂਦੈ ਬੰਦਾ ਚਾਹ ਪੀਏਗਾ ਤੇ ਤਾਂ ਹਾਂ
ਬਾਸ ਏਈਔ ਮੇਰ ਨਾ ਲਿਆ ਸਵੇਰੇ ਸਗੋਂ ਭਾਰਾ ਹੋਏ ਦਾ ਸਿਰ ਨਾ ਮੈਂ ਕਿਹਾ ਹੁਨ ਚਾ ਈ ਪੀਤੀ ਏ ਨਾ ਸਵੇਰ ਦੀ ਤੇ ਮੈਂ ਚਾਹ ਈ ਪੈਲੇ ਬਨਾਨੀ ਆਂ
ਅੱਛਾ ਹੋਰ ਘਰ ਸਭ ਠੀਕ ਨੇ
ਹਾਂਜੀ ਹਾਂ ਸਭ
ਬੱਚੇ, ਪੋਤੀ, ਪੋਤਰੇ ਸਭ ਠੀਕ ਠਾਕ ਹੈ? ਅੱਛਾ-ਅੱਛਾ।
ਹਾਂਜੀ ਤੇ ਅਸੀਂ, ਫ੍ਰੀ ਤਾਂ ਨੀ ਦੇਖੋ ਕੰਮ ਤੇ ਔ ਹੋਈ ਜਾਂਦਾ ਏ ਸਾਰਾ ਹਾਂ ਬੇਟਾ ਏ, ਸਰਦਾਰ ਜੀ ਨੇ ਫੇਰ। ਰੋਟੀ ਸਬਜੀ ਬਣਾਓ ਤਿੰਨ ਟੇਮ। ਬਰਤਨ ਬੂਰ
ਬੱਚਿਆਂ ਨਾਲ ਵੈਸੇ ਕੰਮ ਤਾਂ ਥੋੜਾ ਹੋ ਜਾਂਦੇ। ਬੱਚੇ ਜਿਵੇਂ ਹਰ ਟੇਮ ਗੰਦ ਪਾਂਦ ਦਰ
ਹਾਂ ਇਹ ਵੇ ਵੀ ਥੋੜਾ ਸਫ਼ਾਈ ਦਾ ਕੰਮ ਘੱਟ ਜਾਂਦਾ ਐ। ਬਾਕੀ ਤੇ ਕੰਮ ਦੇਖੋ ਪੂਰਾ ਈ ਐ ਨਾ। ਰੋਟੀ ਪਕਾਣੀ ਵੀ, ਸਬਜ਼ੀ ਵੀ ਬਨਾਨੀ ਏ ਹਨਾ
ਔਈਔ ਭਾਵੇਂ ਥੋੜੀ ਬਨਾਣੀ, ਪਰ ਬਨਾਣੀ ਤਾਂ ਪੈਂਦੀ ਏ। ਹੰ!
ਹੋਰ ਤੁਸੀਂ ਦੱਸੋ ਕੀ ਕਰ ਲਿਆ ਸੀ।
ਬਾਸ, ਮੈਂ ਆਜ ਕੱਪੜਿਆਂ ਦੀ ਬੜੀ ਧੁਲਾਈ ਕੀਤ ਕਿਏ ਹ ਕੱਪੜੇ ਧੋਤੇ ਬੜੇ, ਗੁੜੀਆ ਔ ਫੋਨ ਚ ਚਲੀ ਜਾਂਦੀ ਐ ਜੋਬ ਤੇ ਔਦੀ ਜੋਬ ਲਾਗ ਗੀ ਏ ਤੇ ਫਿਰ ਸਾਰਾ ਆਪ ਈ ਕਰ ਨਾ
ਹਾਂ ਔ ਤੇ ਹੈ ਈ, ਕਿੱਥੇ ਲੱਗੀ ਜੋਬ। ਕੁੜਿਆਂ ਦੀ। ਹੈਲੋ ਹੈਲੋ! ਆਵਾਜ ਨੀਂ ਆ ਰੀ ਹੈਲੋ, ਤੁਆਡੀ ਆਵਾਜ਼ ਬੰਦ ਹੋ ਗਈ ਸੀ ਲਿਆਨੀ
ਹਾਂਜੀ-ਹਾਂਜੀ, ਉਹ ਪਤਾ ਨੀ ਕੀ ਕੁਛ ਆਵਾਜ ਨੀ ਆ ਰੀ ਸੀ ਵਿੱਚ
ਹੰ, ਹੰ ਨੈਟਵਰਕ ਇਸ਼ੂ ਹੋ ਜਾਂਦੈ ਕਈ ਵਾਰੀ ਨਾ
ਅਤੇ ਹਾਂਜੀ
ਹਾਂ
ਹੋਰ ਕੀ ਬਣਾਇਆ, ਰੋਟੀ ਖਾ ਲਈ?
ਬਸ ਰੋਟੀ ਤੇ ਦੇਖੋ ਦੁਪੈਰ ਦੀ ਅਜੇ ਖਾਣੀ ਏ ਖਾਈ ਨੀਂ ਏ ਨਾਸ਼ਤਾ ਕਰਕੇ ਚਲੇ ਗਏਸੀ। ਹਾਂਜੀ, ਸ਼ੋਪ ਤੇ ਚਲੇ ਗਏ ਅਸੀਂ।
ਅੱਛਾ-ਅੱਛਾ।
ਫਿਰ ਬਸ ਇਸ ਕਰਕੇ, ਹੁਣ ਆਉਣਗੇ ਤੇ ਫੇਿਰ ਖਾਵਾਂਗੇ ਰੋਟੀ ਇਕੱਠੇ ਖਾਵਾਂਗੇ ਸਾਰੇ।
ਹੂੰ, ਤੁਸੀਂ ਫਿਰ ਕੱਲੇ ਹੌਵੇਗੇ ਘਰ।
ਹਾਂ, ਇਕੱਲੀ।
ਹੂੰ, ਤੁਸੀਂ ਸਿਲਾਈ ਕਰਦੇ ਸੀ ਨਾ ਹੁਣ ਕਰ ਵਧਿਆ ਫਿਰ
ਸਲਾਈ ਕਰਦੀ ਹਾਂ, ਪਰ ਇਨੀ ਨੀ ਹੁੰਦੀ ਹੁਣ ਨਾ ਥੋੜਾ। ਜਿਸ ਨਾਲ ਕਹਿ ਲਓ, ਟੈਮ ਹੋ ਗਿਆ। ਹੈਨਾ, ਹੁਣ ਨੀ ਇੰਨਾ ਕੰਮ ਹੋ ਪੈਦਾ।
ਅੱਛਾ, ਨਹੀਂ ਕਿਸੇ ਨੇ ਅਗਰ ਐਮਰਜੈਂਸੀ ਦੋ-ਤਿੰਨ ਸੂਟ ਸਵਾਣੇ ਹੋਣ ਤੇ ਸੀ ਤਾਂ
ਹਾਂ ਤੇ ਦੇਖੋ, ਐਮਰਜੈਂਸੀ ਦੇ ਦੇਖੋ ਕੋਈ ਹੋਏਗਾ, ਟਾਈਮ ਤੇ ਕਰ ਦਾਗੀ। ਹਾ।
ਸਵਾਣੇ ਸੀ, ਮੈਂ ਸੂਟ ਮੈਂ ਕਿਹਾ, ਤੁਹਾਡੇ ਕੋਲ ਹੀ ਸਵਾ ਲਾਂਗੀ।
ਅੱਛਾ-ਅਛਾ ਕੋਈ ਨੀ ਬਣਾ ਦਾਗੇ, ਕਿਸ ਤਰ੍ਹਾਂ ਦੇ ਪਾਉਂਦੇ ਹੋ ਸੂਟ ਤੁਸੀਂ?
ਮੈਂ ਸਿੰਪਲ ਸੂਟ, ਹਾਂ ਪੈਂਟ ਟਰਾਊਜ਼ਰ ਪਾ ਲਈਦਾ। ਬਸ ਖੁੱਲੇ ਨੀ ਪਾਉਂਦੇ, ਖੁੱਲੇ ਜਿਹੜੇ ਘੇਰੇ ਵਾਲੇ ਉਹ ਨੀ ਪਾਏਗੀ ਨਹੀਂ।
ਅਛ ਅੱਛਾ ਜੀ, ਅਛ ਚੁਆਇਸ ਹੁੰਦੀ ਆ ਆਪਣੀ-ਆਪਣੀ ਤੁਹਾਣੀ
ਹਾਂਜੀ-ਹਾਂਜੀ ਹੂੰ
ਗਰਮੀਆਂ ਚ ਵੈਸੇ ਪਲਾਜੋ ਹੀ ਸਹੀ ਰਹਿੰਦੇ ਨੇ।
ਹੂੰ। ਹੂੰ, ਹਾਂ ਹਵਾ ਲੱਗਦੀ ਹ
ਸਹੀ ਗੱਲ ਹੈ, ਗਰਮੀ ਹੈ ਨਾ।
ਗਰਮੀ ਬਹੁਤ ਹੇ। ਤੁਹਾਡੇ ਉੱਥੇ ਕਿਸ ਤਰ੍ਹਾਂ ਮੌਸਮ?
ਬਈ, ਇੱਥੇ ਤਾਂ ਜ਼ਿਆਦਾ ਹੀ ਗਰਮੀ ਹੈ।
ਅੱਛਾ
ਦੋ ਮਿੰਟ ਆਓ ਸਹੀ ਤੇ ਚੁਜਦਾ ਬਸ ਪੂਰੇ ਗਿੱਲੇ ਹੋ ਕੇ ਜਾਵਾਂਗੇ ਆਪਾਂ
ਹੂ ਗਰਮੀ ਦਾ ਵੈਸੇ ਉਹ ਨ ਸਰੀ ਪੈ ਵੀ ਬਹੁਤ ਰਹੀ ਹੈ ਬਹੁਤ ਗਰਮੀ ਹੈ
ਹੂ ਹੂ ਹੂ
ਮੈਂ ਉੱਪਰ ਸੀ ਕੱਪੜੇ ਧੋਣ ਗਈ ਸੀ ਸਾਰੇ ਕੱਪੜੇ ਹੀ ਮੇਰੇ ਗਿੱਲੇ ਹੋ ਗਏ ਪਸੀਨੇ ਨਾਲ
ਸਹੀ ਗੱਲ ਹੈ ਸਹੀ ਗੱਲ ਨ ਗਰਮੀ ਚ ਤੇ ਬੜਾ ਮੁਸ਼ਕਿਲ ਤੇ ਸ਼ਾਮ ਦੇ ਟਾਈਮ ਤੋਂ ਥੋਆ ਕਰੋ ਕੱਪੜੇ ਤੁਸੀਂ
ਫਿਰ ਉਹ ਲਾਈਟ ਦਾ ਹੀ ਪੰਗਾ ਹੁੰਦਾ ਕਈ ਵਾਰ ਹੂ ਜਿਸ ਟਾਈਮ ਹਾਂ ਜਿਸ ਟਾਈਮ ਟਾਈਮ ਲੱਗਿਆ ਉਸ ਟਮ ਧੋਦਾ ਹੀ ਹੋਰ ਆਉਂਦਾ ਬੱਚਾ ਯ
ਬੱਚਿਆਂ ਨਾਲ ਗੱਲ ਹੋ ਜਾਂਦੀ ਹੈ ਬੱਚੇ ਸਵੇਰੇ ਗੱਲ ਕਰਦੇ ਹੈ ਸੋਰੀ ਇੱਕ ਵਾਰੀ ਸ਼ਾਮੀ ਕਰਦੇ ਐ ਰਾਤ ਠੀਕ ਗੱਲ ਹੈਨਾ ਤੇ ਬਸ ਹੋ ਜਾਂਦੀ ਬੱਚ ਚੈਨਲ ਦੀ ਗੱਲਬਾਤ
ਹੂ
ਬਸ ਬੱਚਿਆਂ ਦਾ ਮਨ ਲੱਗਾ ਦਾ, ਨਾਨੀ ਕੋਲ ਗਏ ਅੱਛਾ
ਅੱਛਾ ਅੱਛਾ ਬੱਚਿਆਂ ਦਾ ਮਨ ਲੱਗ ਜਾਂਦਾ ਨਾਨੀ ਘਰ ਜਾਗ ਫ੍ਰੀ ਹੋ ਜਾਂਦੇ ਬੱਚੇ ਚਲੋ ਸਾਲ ਬਾਅਦ ਬੱਚਿਆਂ ਨੇ ਜਾਣਾ
ਹਾਂ ਇੱਕ ਸਾਲ ਬਾਅਦ ਆਉਣਾ ਹੁੰਦਾ ਤੇ ਫਿਰ ਅਸੀਂ ਕਿਉਂ ਕਰੀਏ ਬੱਚਿਆਂ ਨੂੰ ਆਪਣਾ ਇੰਜੋਏ ਕਰਨ ਹਾਂ ਸਭ ਤੇ ਮਨ ਕਰਦਾ ਹੁਣ ਸਾਡਾ ਟਾਈਮ ਸੀ ਅਸੀਂ ਆਪਣੇ ਟਾਈਮ ਜਾਂਦੇ ਸੀ ਨਾ
ਜਾਣ ਦੇ ਸੀ ਸਹੀ ਗੱਲ
ਤੁਸੀਂ ਭਾਵੇਂ ਕੁਛ ਸਹੂਲੀਅਤ ਹੋਏ ਨਾ ਹੋਏ ਹਨਾ ਪਰ ਇਹ ਹੁੰਦਾ ਕਿ ਨਾਨੀ ਦਾ ਘਰ ਹੈ ਉਹਦਾ ਸਕੂਨ ਹੀ ਅਲੱਗ ਹੁੰਦਾ ਹਨਾ ਹਾਂ ਉਹੀ ਉਹ ਤੇ ਬੱਚਿਆਂ ਨੂੰ ਫਿਰ ਏਹ ਕਿਦਾਂ ਦੀ ਗਰਮੀ ਲੱਗਦੀ ਪੀਏ ਜਾਂ ਕੋਈ ਦਿੱਕਤ ਐ, ਨਾ ਔ ਉਹ ਨਾਨੀ ਕੇ ਘਰ ਹੈ। ਅੱਛਾ ਹੈ।
ਹੋਰ,
ਗਰਮੀਆਂ ਚ ਤੇ ਕੋਟਨ ਦੇ ਫੈਬਰਿਕ ਹੀ ਚੱਲਦਾ ਹੋਣਾ ਤੁਹਾਡੇ
ਹਾਂਜੀ-ਹਾਂਜੀ, ਗਰਮੀਆਂ ਇਸ ਤਾਂ ਕੋਟਨ ਹੀ ਚੱਲਦਾ।
ਹੂੰ, ਗਰਮੀਆਂ ਚ ਪਾਏ ਵੀ ਨੀ ਜਾਂਦੇ ਕੱਪੜੇ ਦੂਸਰੇ
ਦੂਸਰੇ ਨਹੀਂ-ਨਹੀਂ ਘਰ ਤਾਂ ਵੈਸੇ ਵੀ। ਸੂਟ ਤਾਂ ਪਾ ਹੀ ਨੀ ਸਕਦਾ ਬੰਦਾ ਘਰ ਤਾਂ ਟੀ ਸ਼ਰਟ ਲੋਵੇਰ ਬਸ ਹੋਰ ਖੁੱਲੇ-ਖੁੱਲੇ, ਕੱਪੜੇ ਸਹੀ ਰੱਖਦੇ ਨੇ ਕਿੱਥੇ ਅੰਦਰ ਬਾਹਰ ਜਾਣਾ ਹੈ, ਗੁ ਗੁਰੁਦਆਰੇ ਵਗੈਰਾ ਜਾਣਾ ਹੋਵੇ ਤੇ, ਫਿਰ ਸੂਟ ਪਾਦਾ ਬੰਦਾ
ਹਾਂ ਉਹ ਵੀ ਫੇਰ ਸੂਟ ਹੋ ਨਾ ਪਤਲੇ-ਪਤਲੇ ਹੋਣ ਹਨਾ, ਗਰਮੀ ਨਾ ਲੱਗਿਆ ਬਿਲਕੁਲ ਨਿਊ ਫੈਬਰਿਕ ਤੇ ਪਾਇਆ ਨੀ ਜਾਂਦਾ ਨਾ
ਨਹੀਂ-ਨਹੀਂ, ਥੋੜੇ ਕੱਸੇ ਹੋਏ ਹੋਣ ਇੱਕ ਦੋ ਵਾਰ ਧੋਤੇ ਸਹੀ ਲੱਗਦੇ ਨੇ,
ਨਿਊ ਫੈਬਰਿਕ ਨਹੀ ਪਾਇਆ ਜਾਂਦਾ।
ਹੋਰ ਲਗਾਓ ਚੱਕਰ ਇੱਧਰ,
ਬਣਾਵਾਂਗੇ ਪ੍ਰੋਗਰਾਮ ਕੋਈ ਨੀ,
ਹੂੰ,
ਸੋਚਦੇ ਪਏ ਆਣਾ ਤਾਂ ਹੈ ਹੀ ਹੈ।
ਹੂੰ, ਤੁਹਾਡੀ ਗੁਡੀਆਂ ਨੀ ਆਈ। ਇਸ ਵਾਰੀ ਦੀ ਛੁਟੀਆਂ ਚ
ਹਾਂ ਆਏ ਸੀ, ਉਹ ਵੀ ਆਣਾ ਹੁਣ ਵੀ ਹੂੰ, ਜਾਵਾਂਗੇ ਉਹਨੂੰ ਲੈਣ ਸੰਡੇ ਨੂੰ ਜਾਵਾਂਗੇ।
ਅੱਛਾ,
ਤੇ ਆਵਾਂਗੇ ਉਹਨੂੰ
ਹੂੰ, ਹਾਂ ਲਗਾਣਾ ਇੱਧਰ ਲੈਣਾ ਗੁਡੀਆਂ ਨੂੰ ਵੀ।
ਹਾਂ ਦੇਖੋ, ਹਾਂਜੀ-ਹਾਂਜੀ ਕੋਈ ਨੀ ਬਣਾਵਾਂਗੇ ਪ੍ਰੋਗਰਾਮ ਆਵਾਂਗੇ ਹੋਰ ਤੁਸੀਂ ਪਾਠ ਚੱਲਦੇ ਹੁੰਦੇ ਨੇ ਨਾ,
ਹਾਂ ਸਾਡੇ ਇੱਥੇ ਪਾਠ ਚੱਲਦੇ ਪੈਯੇ ਨੇ, ਗੁਰੂ ਅਰਜਨ ਦੇਵ
ਗੁਰੂ ਅਰਜਨ ਦੇਵ ਦੇ ਹਾਂ ਸ਼ਹੀਦੀ, ਤੇ ਜਾਂਦੇ ਹੋਗੇ। ਰੋਜ ਤੁਸੀ,
ਹਾਂਜੀ ਰੋਜ਼ ਤਾਂ ਨਹੀਂ ਕਹਿ ਸਕਦੇ ਕਈ ਵਾਰ ਛੁੱਟੀ ਹੋ ਹੀ ਜਾਂਦੀ ਵਿੱਚ।
ਚਲੋ ਫੇਰ ਵੀ ਤੁਸੀਂ ਬੜੇ ਭਾਗਾ ਆਲੇ ਔ ਜਾਣ ਅਸ ਤੇ ਜਾ ਈ ਨੀਂ ਪਾਏ, ਇੱਕ ਵਾਰੀ ਨੀ ਗਏ
ਆਪੇ ਲੈ ਜਾਂਦੇ ਨੇ ਤੇ ਚਲੀ ਜਾਈਦੈ। ਸਾਡੀ ਕਿੱਥੇ ਏਨੀ ਹਿਮਤ ਹੇ। ਨਈਂ, ਆਪ ਈ ਲੈ ਜਾਂਦੇ ਨੇ ਆਹੋ ਤਾਂ ਹੀ ਬੰਦਾ ਜਾ
ਤਾਂ ਈ ਜਾ ਸਕਦਾ ਵੈਸ ਏ ਤੇ ਬੜਾ
ਹੂੰ ਹੂੰ, ਤੇ ਨਾ ਹਾਂ ਔਈਔ ਸਾਡੇ ਕੁਛ ਫਰਕ ਪੈ ਜਾਂਦਾ ਨੇੜੇ ਹੀ ਏ ਗੁਰਦੁਆਰਾ ਧੁੱਪ ਨੀ ਬੰਦਾ ਥੋੜਾ ਆਲਸ ਆ ਜਾਂਦਾ ਨਾ ਕਿੱਥੇ ਗਰਮੀ ਏ ਜਾਣਾ ਹੋਏ ਤੇ, ਸਾਡਾ ਮਤਲਬ ਕਿ ਨੇੜੇ ਈ ਏ ਗੁਰ ਗੁਰਦਵਾਰਾ ਤੇ ਚਲੇ ਜਾਈਦਾ ਸਾਡੇ ਤਿੰਨ, ਤਿੰਨ ਬ ਜੇ ਚਾਈਦੈ
ਹੰ
ਫੇਰ ਸਾਡੇ ਪੰਜ ਅਜੇ ਭੋਗ ਪੈਂਦੈ ਸਾਡੇ ਪੰਜ ਪੋਣੇ ਛੇ ਵੱਜ ਜਾਂਦੇ ਨੇ ਘਰ ਆਂਦੇ।
ਅੱਛਾ-ਅੱਛਾ!
ਹੰ ਕੁਛ ਸਾਡੀ ਗੁੜੀਆ ਨੂੰ ਸ਼ੌਕ ਲੱਗਿਦਾ ਹੂਣ ਪਾਠ ਕਰਦੀ ਵਾਰੀਆਂ ਦਿੰਦੀ, ਢੋਲਕੀ ਵਜਦੀ ਹਾਂ, ਢੋਲਕੀ ਵਜਾਦੀ, ਸ਼ਬਦ ਵੀ ਪਾ ਲੈਂਦੀ ਹੈ ਹਮ
ਬੱਚਿਆਂ ਨੂੰ ਆਪਾਂ ਹੁਣੇ ਇਸ ਸਬ ਪਾਸੇ ਲਗਾਵਾਂਗੇ ਤਾਂ ਹੀ
ਹਾਂ
ਮੈਨੂੰ ਪਤਾ ਲੱਗੇਗਾ ਨਾ ਆਪਣਾ ਕੀ ਇਤਿਹਾਸ ਏ ਕੀ ਇਹ ਬਾਣੀ ਸਭ ਬੱਚਿਆਂ ਨੂੰ ਹਮ
ਤੇ ਫੇਰ ਏ ਧਿਆਨ ਰੱਖਨੇ ਆ ਤੇ ਪਾਪਾ ਥੋੜਾ ਉਹ ਕਰਦੇ ਨੇ ਨਾ ਸਾਡੇ ਇੱਥੇ ਗਤਕਾ ਵੀ ਸਿਖਾਉਦੇ ਆ ਗੁਰਦੁਆਰੇ ਗੱਤਕੇ ਤੇ ਵੀ ਜਾਂਦੀ ਸ਼ਾਮੀਂ ਕਲਾਸ ਲੱਗਦੀ ਦੀ
ਵਾਹ
ਸਾਢੇ ਨੌ ਵਜੇ ਤੇ ਗੁਰਮਤਿ ਕਲਾਸ ਹੀ ਦਿੰਦੇ ਨੇ ਪੰਦਰਾਂ ਮਿੰਟ ਦੀ ਗੁਰਮਤਿ ਕਲਾਸ ਲੱਗਦੀ ਹੈ
ਹਮ ਹਮ
ਬਹੁਤ ਅੱਛਾ ਸਿਖਾਉਂਦੇ ਬੱਚਿਆਂ ਨੂੰ ਛੁੱਟੀਆਂ ਨੇ ਬੱਚੇ ਨਾਲੇ ਫ੍ਰੀ ਹੋ ਜਾਂਦੇ ਨੇ
ਹਾਂ ਸਹੀ ਗੱਲ ਹੈ
ਪੜਨ ਵੀ ਨੀ ਹੈ ਨਾ ਬੱਚਿਆਂ ਦਾ
ਸਹੀ ਗੱਲ ਹੈ ਹਮ ਹੋਰ ਲੰਚ ਹੋ ਗਿਆ ਨਾ
ਹੋਰ ਹਾਂ ਲੰਚ ਹੋ ਗਿਆ ਬਸ ਤੁਹਾਨੂੰ ਕਹਿ ਰਹੀ ਹ ਕੱ ਕੱਪੜੇ ਧੋਤੇ ਸੀ ਅੱਜ ਦਲੀਆ ਬਣਾਇਆ ਸੀ ਮੈਂ ਅੱਜ ਨ ਕੀਨ ਤੇ ਸਮਾਨ ਸਬਜ਼ੀਆਂ ਇੱਕ ਦੋ ਕੱਟ ਕੇ ਬਸ ਸਬਜ਼ੀਆਂ ਪਾ ਹਾਂ ਫੇਰ ਬਣਾ ਕੇ ਫੇਰ ਮੈਂ ਉੱਪਰ ਚਾੜ ਗਈ ਸੀ ਫਿਰ ਆਹੀ ਆ ਫਿਰ ਆਹ ਕੇ ਕੰਮ ਨੀ ਹੁੰਦਾ ਲਚ ਚ ਆ ਗਏ ਬੱਚੇ
ਹਾਂ ਇਹ ਤਾਂ ਹੈ ਇੱਕ ਵਾਰ ਫਿਰ ਨਾ ਧੋ ਲਓ ਨਾ ਫਿਰ ਹੁੰਦਾ ਬਸ ਬਹਿ ਜਾਈਏ ਹੁਣ ਤੇ ਏਸੀ ਥੱਲੇ ਹਾ ਹਾ ਹਮ ਚਲੋ ਠੀਕ ਹੈ ਨਾ ਭੈਣ ਜੀ
ਚਲੋ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ